ਹੈਲੋ ਹਾਂਜੀ ਸਤ ਸ੍ਰੀ ਅਕਾਲ ਹਾਂਜੀ ਹਾਂਜੀ ਹਾਂਜੀ
ਦੇਖਾ ਤੇ ਰੋਟੇ ਬੱਚਿਆਂ ਨੂੰ
ਖਿਲਾ ਰਹੀ ਹਾਂ ਉਹ ਆਪਾਂ ਤੋੜ ਤਲ ਲਿਆਈ ਆ ਨਾਲ ਥੋੜ੍ਹੀ ਜਿਹੀ ਰਾਜਮਾਂ ਲੈ ਕੇ ਆਈਆਂ ਦੁਪਹਿਰ ਦੇ ਅੱਛਾ
ਮੇਰੇ ਸੇ ਤੋਂੜ ਤਲ ਕੇ ਦੇਖਿਆ ਨਿ ਜਾਂਦਾ
ਤਾਂ ਇਕੱਲੇ ਨੇ ਅਸੀਂ ਦਾਦੀ ਦੀ ਰੋਟੀ ਆਜ ਲੇਟ ਹੋ ਗਈ ਸਗੋਂ ਸਾਡੇ ਸੱਤ ਚਲੀ ਜਾਂਦੀ
ਅੱਛਾ ਅੱਛਾ ਠੀਕ ਹੈ
ਥੋੜਾ ਉਹ ਖਾ ਲੈਂਦੇ ਨੇ ਉਹ ਵੀ ਉਹਨਾਂ ਨੂੰ ਵੀ ਆਦਤ ਹੈਗੀ ਨੇ ਨਾ ਉਹ ਵੀ ਅਸੀਂ
ਤੇ ਮਤਲਬ
ਇੱਕ ਵਜੇ ਦੁਪਹਿਰ ਦੀ ਰੋਟੀ ਭੇਜ ਦਿੰਦੇ ਹਾਂ ਉਹ ਵੀ ਖਾ ਲੈਂਦੇ ਨੇ ਮਤਲਬ ਅਸੀਂ ਇੱਕ ਵਜੇ ਤੋਂ ਪਹਿਲੇ ਪਹਿਲੇ ਭੇਜ ਦੇਨੇ ਆ ਦੁਪਹਿਰ ਦੀ ਰੋਟੀ
ਹਾਂ ਟਾਈਮ ਨਾਲ ਪਤਾ ਫੇਿਰ ਬੰਦੇ ਵੱਡੇ ਹੁੰਦੇ ਵੀ ਨਾ ਭੁੱਖ ਲੱਗ ਲਾਗ ਕੇ ਮਰ ਜਾਂਦੀ ਤੇਣੀ ਤੇ ਹੈ ਉ ਚੱਲ ਹਨਾ
ਹਾਂ ਨਹੀਂ ਉਹੀ ਸਗੋਂ ਮਾਮਾ ਕਹਿੰਦੇ ਭੁੱਖ ਜਲਦੀ ਉੱਠਦੇ ਆ ਨਾ ਗਰਮੀਆਂ ਚ ਤੇ ਕਹਿੰਦੇ ਫਿਰ ਜਿਆਦਾ ਭੁੱਖ ਜਲਦੀ ਲੱਗ ਜਾਂਦੀ ਕਰਕੇ ਅਸੀਂ ਸਗੋਂ ਨਾਸ਼ਤਾ ਵੀ ਸਾਡੇ ਨੂੰ ਤੱਕ ਭੇਜ ਦਿੰਦੇ ਹਾਂ
ਹਾਂ ਨਹੀਂ ਨਹੀਂ ਠੀਕ ਹੈ ਸਗੋਂ ਹਾਂ ਉਹੀ ਓ ਵਾਰੀਆਂ ਲੱਗ ਜਾ ਨੇ ਹਾਂ
ਹਾਂਜੀ ਇੱਕ ਦਿਨ ਤਾਈ ਦਿੰਦੀ ਇੱਕ ਦਿਨ ਅਸੀਂ ਦਿੰਦੇ ਹਾਂ
ਅੱਛਾ ਅੱਛਾ ਹੋਰ ਨੀ ਬਾਕੀ ਉਹ ਕੀ ਕਹਿੰਦੇ ਨੇ ਭੌਦੂ ਦੀ ਵੂਟੀ ਲਾਡੀ ਪੈਲੇ ਦੀ
ਉਹ ਪਾਲਲੀ ਚਾਚੇ ਦੀ ਵਹੁਟੀ ਤੇ ਇੱਥੇ ਰਹਿੰਦੇ ਹੀ ਨੀ ਹੈਗੇ ਉਹ ਤੇ ਕਿੱਥੇ ਕਿਰਾਏ ਤੇ ਚਲੇ ਗਏ ਨੇ ਹਾਂਜੀ ਉਹਨਾਂ ਤੇ ਮੇਰੇ ਖਿਆਲ ਨਾਲ ਅਹ ਮਹੀ ਦੋ ਢਾਈ ਤਿੰਨ ਚਾਰ ਮਹੀਨੇ ਹੋ ਗਏ ਨੇ ਤਾਈ ਦੇ ਮੁੰਡੇ ਦਾ ਵਿਆਹ ਸੀਗਾ ਅਪ੍ਰੈਲ ਤੋਂ ਉਸ ਤੋਂ ਪਹਿਲੇ ਵੇਚਦੇ ਨੇ ਉਹ ਕਿਰਾਏ ਤੇ ਰਹਿੰਦੇ ਕਿਥੇ ਹੋਰ
ਬਾਹਰ ਜੋਬ ਕਰਦਾ ਨਾ
ਹਾਂਜੀ ਹਾਂਜੀ ਤੇ ਪਤਾ ਨੀ ਹੋ ਇਥੋਂ ਚਲੇ ਗਏ ਛੱਡ ਕੇ ਬਟ ਉਹਨਾਂ ਕੋਲੋਂ ਨੀ ਲੈਂਂਦੇ ਸੀ ਚਾਈ
ਠੀਕ ਠੀਕ ਆਹ ਜਦੋਂ ਪਿਆਰ ਨਾ ਸਤਿਕਾਰ ਨਾਲ
ਹਾਂ ਚਾਈ ਲੈਂਦੇ ਨੀ ਉਹਨਾਂ ਕੋਲੋਂ ਤੇ ਉਹ ਉਹ ਉਹਨਾਂ ਕੋਲੋਂ ਉਹਨਾਂ ਨਾਲ ਵੈਸੇ ਚਾਹੀਦੀ, ਨੀ ਬਣਦੀ ਹੈਗੀ। ਜਿਹੜੀ ਤੀਸਰੇ ਨੰਬਰ ਤੇ ਚਾਚੀ ਹੈਗੇ ਨੇ ਨਾ, ਉਹ ਤੇ ਨਾਲ ਹੀ ਰਹਿੰਦੇ ਨੇ ਨਾ ਬਟ ਉਹਨਾਂ ਕੋਲੋਂ ਵੀ ਨਹੀਂ ਲੈਂਦੇ ਚਾਹੀ
ਅੱਛਾ।
ਸਿਰਫ ਇੱਕ ਦਿਨ ਤਾਈ ਦਿੰਦੀ, ਇੱਕ ਦਿਨ
ਪਤਾ ਕੀ ਰਿਸਪੈਕਟ ਦੀ ਗੱਲ ਹੁੰਦੀ ਰੋਟੀ ਦੀ ਪਰਵਾਹ ਨਹੀਂ ਹੁੰਦੀ, ਰਿਸਪੈਕਟ ਦੀ ਗੱਲ ਹੁੰਦੀ ਨਹੀਂ। ਜਿਹੜਾ ਰਿਸਪੈਕਟ ਨਾਲ ਦੇਵੇ ਹਾਂ, ਹੂੰ ਰਿਸਪੈਕਟ ਨਾਲ ਦੇਵੇ ਜਿਹੜਾ
ਪ ਵੈਸੇ, ਬਟ, ਉਹ ਨੇ ਨਾ ਚਾਈ ਦੀ ਸੇਵਾ ਬਥੇਰੀ ਕੀਤੀ, ਜਦੋਂ ਝਾਈ ਬਿਮਾਰ ਸੀ, ਤੇ ਪਰ ਝਾਈ ਨੂੰ ਹੀ ਆਪਣਾ ਥੋੜ੍ਹਾ ਮਨ ਚ ਹੈਗਾ, ਨਹੀਂ ਖਲਾਂਦੇ ਉਹ ਉਹ ਤੇ ਸਗੋਂ ਕਹਿੰਦੇ ਨੇ ਕਿ ਅਸੀਂ ਖਾ ਲਓ ਹਾਂ, ਬਾਕੀ ਉਹ ਕਹਿੰਦੇ ਮਰਜ਼ੀ ਪਹਿਲੇ ਉਹਨਾਂ ਕੋਲ ਹੀ ਰਹਿੰਦੇ ਸੀਗੇ, ਫੇਰ ਪਤਾ ਨੀ ਕੀ ਹੋਇਆ। ਉਹਨਾਂ ਦੇ ਕਮਰਾ ਖਾਲੀ ਕਰਕੇ ਤਾਈ ਜਿੱ ਉਥੇ ਰਹਿੰਦੀ ਸੀ, ਉਹਨਾਂ ਦੇ ਕਮਰੇ ਸ਼ਿਫ ਹੋ ਗਏ ਨੇ, ਅਸੀਂ ਤੇ ਪਿੱਛੇ ਕਹਿੰਦੇ ਸੀਗੇ ਹਾਂ, ਹਾਂ, ਉਹ ਬੱਚਿਆਂ ਵਾਲਾ ਹਿਸਾਬ ਹੀ ਜਾਂਦਾ ਬੰਦੇ ਵੱਡ ਬੁਢਾਪਾ ਆਉਂਦਾ ਨਾ ਤੇ ਬੱਚਿਆਂ ਵਰਗਾ ਹੀ ਰਹਿੰਦਾ, ਪਿੱਛੇ ਕਹਿੰਦੇ ਸੀਗੇ ਫੇਰ ਅਸੀਂ ਸਗੋਂ ਲੈ ਕੇ ਆਏ, ਆਪਣੇ ਘਰ ਤੇ ਅਸੀਂ ਫਿਰ ਡੈਡੀ ਨੇ ਕਿਹਾ, ਤੂੰ ਇਥੇ ਰੇਹ ਚਾਈ ਸਾਡੇ ਘਰ ਕੋਈ ਨੀ ਦੋ ਦਿਨ ਰਹੇ ਨੇ ਫੇਰ ਤੀਸਰੇ ਦਿਨ ਕਹਿੰਦੇ ਮੈ ਤੇ ਨਿੰਦਰ ਨੀ ਆਂਦੀ ਮੈਂ ਤੇ ਆਪਣੀ ਜਗਾ
ਨਾ, ਨਾ, ਨਾ, ਨਹੀਂ ਨਾ ਮੇਰੀ ਪਾਪਾ ਨੂੰ ਮੇਰਾ ਭਰਾ ਕਿੰਨੇ ਵਾਰ ਕਹਿੰਦਾ ਸੀਗਾ ਉਹ ਮੈਂ ਲੈ ਚੱਲਾ ਤੁਹਾਨੂੰ ਕਹਿੰਦਾ ਮੈਂ ਕਿਹੜੀ-ਕਿਹੜੇ ਚੀਜ਼ ਰਾਤਾਂ ਮੈਂ ਨਿੰਦਰ ਨੀ ਆਉਣੀ ਮਤਲਬ ਇਹ ਜਾਂਦਾ ਹੀ ਨੀ ਸੀ।
ਉਹ ਚਾਈ ਦੋ ਦਿਨ ਬਾਅਦ ਚਲੀ ਗਈ ਕਹਿੰਦੇ, ਮੈਂ ਨੀ ਰੁਕਣਾ ਮੈਂ ਨਿੰਦਰ ਨੀ ਆਉਂਦੀ। ਮੈਨੂੰ ਤੇ ਮੇਰੇ ਘਰ ਛੱਡ ਕੇ ਆਓ।
ਹਾਂ, ਨਹੀਂ ਆਉਂਦੀ ਨਿੰਦਰ ਆਦਤ ਬਣ ਜਾਂਦੀ ਨਾ ਜਿੱਥੇ ਬੰਦੇ ਨੂੰ ਰਹਿਣ ਦੀ ਸੋਦੇ ਆ। ਗਰਮੀ ਕਿੰਨੀ ਹੋ ਗੀ ਫਿਰ
ਗਰਮੀ ਹੈ, ਸਗੋਂ ਰਸੋਈ ਚੋਂ ਆਉਂਦੇ ਨਾ ਜ਼ਿਆਦਾ ਲੱਗਦੀ ਨੇ
ਹਾਂ।
ਛੋਟੀ ਚਾਚੀ ਦੇ ਘਰ ਜਾਂਦੇ ਨੇ ਸਭ ਤੋਂ ਛੋਟੀ ਦੇ ਉਹ ਵੀ ਚਾਈ ਚੱਲ ਤੇ ਸਕਦੇ ਨੀ ਹੈਗੇ, ਉਹ ਫੇਰ ਚਾਚਾ ਜੀ ਲੈਣ ਕੱਦੀ ਆਉਂਦੇ ਨੇ, ਫੇਰ ਇੱਕ ਦਿਨ ਦਿਹਾੜੀ ਲਗਾ ਜਾਂਦੇ ਨੇ ਤੇ ਰਾਤੀ ਤੀ ਵਾਪਿਸ ਆ ਜਾਂਦੇ ਨੇ ਪਰ ਸੋਨੇ ਕਿਸੇ ਦੇ ਘਰ ਨੀ ਹੈ। ਸਾਡੇ ਅਸੀਂ ਹਾਂ, ਉਝ ਕਹਿੰਦੇ ਸੀ ਬੋਰ ਹੋ ਰਹੇ ਹਾਂ, ਫਿਰ ਸਗੋਂ ਮੈਂ ਉਸ ਦਿਨ ਕਹਿ ਕੇ ਆਈ ਸੀ, ਮੈਂ ਕਿਹਾ ਸਾਡੇ ਘਰ ਆ ਜਾਣਾ, ਫੇਰ ਸਗੋਂ
ਹਾਂ।
ਦੀ ਦਾ ਮੁੰਡਾ ਆਇਆ ਦਾ ਸੀਗਾ, ਪਿੱਛੇ ਕਾਰ ਕਿਹਾ, ਮੈਂ ਕਿਹਾ ਜਦ ਚਾਈ ਨੂੰ ਲੈ ਕੇ ਆਓ, ਚਾਈ ਨੂੰ ਲੈ ਕੇ ਆਇਆ ਤੇ ਚਾਰ ਵੱਜੇ ਨਾ ਕਹਿੰਦੇ, ਮੈਂ ਤ ਚੱਲੀਆਂ
ਮੇਰੇ ਪਾਪਾ ਵੀ ਨਹੀਂ ਸੀ ਰੈਂਦੇ ਆਉਂਦੇ ਸੀ, ਮੇਰੇ ਪਾਪਾ ਆਪਾਂ ਦਾ ਮਨ ਕਰਦਾ ਸੀ, ਮਿਲਣ ਆਉਂਦੇ ਸੀ ਰਿਕਸ਼ਾ ਕਰਕੇ, ਰਿਕਸ਼ੇ ਵੱਲ ਨੂੰ ਕਹਿੰਣਾ ਪੰਦਰਾਂ ਮਿੰਟ ਬਾਹਰ ਹੀ ਖਲਾਉਣਾ ਅੰਦਰ ਨਾ ਪਾਣੀ ਪੀਂਦਾ ਸੀ, ਸਿਰਫ ਬੈਠੇ ਰਹਿਣਾ ਇਹਨਾਂ ਨੇ ਕਈ ਵਰਗ ਨਾ ਪਾਪਾ ਹੀ ਦੁੱਧ ਲੈਲੋ, ਥੋੜਾ ਚਾਹ ਲੈ ਲ ਲੋ, ਥੋੜਾ ਰੋਟੀ ਖਾਲੋ, ਪਾਣੀ ਪੀਲੋ ਨਾ ਬਿਲਕੁਲ ਵੀ ਨ ਮੇਰਾ ਮਨ ਕਰਦਾ ਬਸ ਤੁਹਾਨੂੰ ਮਿਲ ਮੈਂ ਆਇਆ ਬਸ, ਰਿਕਸ਼ੇ ਵੱਲ ਨੂੰ ਵੇਖੀ ਜਾਂਦਾ ਪੰਦਰਾਂ ਮਿੰਟ ਚ ਏ ਨਾਲੇ ਪੂਰੇ ਪੰਦਰਾਂ ਤੋਂ ਚ ਚੌਦਾਂ ਮਿੰਟ ਤੇ ੜ ਜਾਣਗੇ ਸੋਲਾਂ ਨੀ ਹੋਣੇ ਚਾਹੀਦੇ ਜਵਾਨ ਦੇਨੇ ਪੱਕੇ ਸੀ ਹਾਂ, ਹਾਂ, ਬਸ ਬੜਾ ਰੁ ਨਾ ਪਾਪਾ ਹੀ ਰੁਕ ਜਾੋ ਸ਼ਾਮੀ ਚਲੇ ਜਾਣਾ ਨਾ, ਮੈਂ ਦੁਪਹਿਰ ਪਹਿਲੇ ਰੋਟੀ ਖਾਣ ਦੀ ਪਹਿਲੇ ਦਵਾਈਏ ਮੇਰੀ ਉਸ ਤੋਂ ਬਾਅਦ ਦੀ ਦਵਾਈ ਹੈ, ਮੇਰੀ ਸ਼ਾਮ ਦੀ ਦਵਾਈ, ਮੈਂ ਕਿਹੜੀ-ਕਿਹੜੀ ਚੁੱਕ ਕੇ ਲਿਆਵਾਂਗਾ। ਮੈਨ ਬਸ ਮਿਲਣਾ ਸੀ ਮੈਂ ਜਿੰਨਾ ਮਿਲ ਬਸ, ਮੈਂ ਹੁਣ ਚਲੇਿਆ ਆ ਬਸ, ਕੁਛ ਨੀ ਸੁੱਚੇ ਮੂੰਹ ਆਉਣਾ ਸੁੱਚੇ ਮੂੰਹ ਚਲੇ ਜਾਣਾ ਤਰਲੇ ਕਰ ਦੇਣਾ ਪਾਪਾ ਹੀ ਕੁਛ ਲੈ ਲੂੰ ਪਾਪਾ ਹੀ ਕੁਛ ਲਣਾ ਐਵੇਂ ਮੇਰੀ ਮਾਂ ਨਾ ਨਾ ਐਵੇਂ ਮੇਰੀ ਮੰਮੀ
ਅੱਛਾ ਅੱਛਾ,
ਬਿਲਕੁਲ ਪਾਣੀ ਵੀ ਨੀ ਪੀਂਦਾ ਸੀ।
ਅੱਛਾ, ਪਹਿਲੇ ਤਾਂ ਲੋਕ ਇਸ ਤਰ੍ਹਾਂ ਨਹੀਂ ਪੀਂਦੇ ਸੀ ਨਾ। ਤਿਆਂ ਦੇ ਘਰੋਂ ਦੀ
ਉਹੀਓ ਮੇਰੇ ਦਿਮਾਗ ਚ ਗੱਲ ਬੈਠ ਦੀ ਮੈਂ ਅਗਰ ਤੀਆਂ ਦੇ ਘਰ ਖਾ ਲਵਾਂਗੀ ਨਾ। ਮੇਰੇ ਮਨ ਚ ਮੈਂ ਗਰਾਾਂ ਹੀ ਪਿੱਛੇ ਪਾਉਂਦੀ ਮੇਰੇ ਮਨ ਚ ਮਨ ਚ ਹੋਏਗਾ ਮੈਂ ਦਿੱਤਾ ਕੀ ਇਹ ਕੀ ਦਿੱਤਾ ਦਿੱਤਾ ਪਹਿਲੇ ਮੈਂ ਉਸ ਹਿਸਾਬ ਨਾਲ ਦਿੱਤਾ ਨਾ ਦੇ ਖਾਣ ਲੱਗੀਆਂ ਤੇ ਉਹੀ ਹਿਸਾਬ ਮੇਰਾ ਹੈ। ਭਵੇਨ ਹਾਂ ਭਵੇ ਨਨਾਣਾ ਘਰ ਭਾਵੇਂ। ਤਿਆਂ ਘਰ ਖਾਵਾਂਗੀ ਪਹਿਲੇ ਉਸ ਤੋਂ ਬਾਅਦ ਪਹਿਲੇ ਉਸ ਤੋਂ ਜ਼ਿਆਦਾ ਦੇਵਾਂਗੀ ਜ ਤਾਂ ਖਾਵਾਂਗੇ। ਜੈ ਤੇ ਮੈਂ ਨੀ ਖਾਂਦੇ ਹੈਗੇ ਮੈਂ ਵੀ ਮਹਿਮਾਂ ਲਗੇ। ਇੱਕ ਲੋਕਲ ਨੇ ਦੋ, ਇੱਕ ਮੁਰਾਦਾਬਾਦ ਇੱਕ ਰੀਵਾੜੀ ਨੇ
ਇਥੇ ਤੇ ਪਤਾ ਤਾਂ ਹਾਂਜੀ ਹਾਂਜੀ
ਹਾਂ ਇਕ ਰੇਵਾੜੀ ਤੁਸੀਂ ਜਾਣਦੇ ਹੀ ਹੋ ਹਾਂ ਤੇ ਇੱਕ ਮੁਰਾਦਾਬਾਦ ਨੇ ਤੇ ਉਹ ਵੀ ਤੁਹਾਡੇ ਸੱਸ ਦੇ ਉਹਦੇ
ਹਾਂ ਮੰਮਾ ਦੱਸਦੇ ਨੇ ਕੋਈ ਰਿਸ਼ਤੇਦਾਰੀ ਕਹਿੰਦੇ ਹੈਗੇ ਆ।
ਭਤੀਜੇ ਨੂੰ, ਤੁਹਾਡੀ ਸਸ ਤੇ ਭਤੀ ਨਾ ਦਾਦੀ ਸਸ ਦੇ ਭਤੀਜੇ ਨੂੰ, ਮਤਲਬ ਤੁਹਾਡੇ ਸਹੁਰਰੇ ਦੀ
ਹਾਂਜੀ ਹਾਂਜੀ ਚਾਈ ਦੇ ਪੇਕਿਆਂ ਦੇ ਘਰ ਵੀਆਏ ਦੇ ਨੇ ਹਾਂਜੀ ਹਾਂਜੀ ਮਮਾ ਦੱਸਦੇ ਸੀਗੇ ਪਿੱਛੇ
ਹਾਂ ਹਾਏ ਬੜਾ ਸੀਰ ਦੁੱਖ ਹੋਰ ਵੈ
ਹੈਲੋ
ਹਾਂ ਬਸ ਉਹ ਇੱਕ ਇੱਕ ਲੋਕਲ ਹੈਗੇ ਨੇ ਤੇ ਜਿਹੜੇ ਤੁਹਾਡੇ ਮੈਨੂੰ ਭੁੱਖ ਹੀ ਨੀ ਮੈਂ ਹੁਣ ਦੁੱਧ ਪੱਤੀ ਕਾਫੀ ਬਣਾ ਕੇ ਪੀਤੀ ਆ ਇਹ ਹੁਣ ਪਤੋੜ ਖਾਂਦੇ ਪਏ ਨੇ ਇਹਨਾਂ ਦਾ ਰੋਟੀ ਦਾ ਟਾਈਮ ਹੀ ਨਹੀਂੀ ਹੈਗਾ ਕਦੀ ਬਾਰਾਂ ਵਜੇ ਕਦੀ ਕਹਿਣਗੇ ਕਦੇ ਗਿਆਰਾਂ ਵਜੇ ਕਹਿਣਗੇ ਇਹਨਾਂ ਦਾ ਕੋਈ ਟਾਈਮ ਨੀ ਹੈਗਾ
ਰਾਤੀ ਬਾਰਾਂ ਵਜੇ ਤੱਕ
ਜਾਗ ਨਾ ਪੈਂਦਾ ਅਗਰ ਸੋ ਗਈ ਨਾ ਫਿਰ ਖੈਰ ਨੀ ਹੈਗੀ ਤੂੰ ਸੋ ਗਈ ਸੀ ਮੈਨੂੰ ਰੋਟੀ ਨ ਦਿੱਤੀ।
ਅੱਛਾ ਅੱਛਾ ਕਰਦੇ ਹੁਣੇ ਸਾਡੇ ਅੱਜ ਤੱਕ ਆ ਜਾਗੇ ਤੇ ਅਸੀਂ ਖਾ ਲਵਾਂਗੇ ਬਟ ਮੈਂ ਤੇ ਅੱਜ ਅੇ ਖਾਣੀ ਨੀ ਕਿਉਕਿ ਮੈਂ ਬਾਰੋ ਖਾਈ ਆਈ ਤੇ ਬਸ ਇਹ ਉਹ ਇਹ ਖਾ ਰਿਹਾ ਕਾਕਾ ਉਹ ਖਾ ਲੈਣਗੇ
ਵੈਸੇ ਕਫੀ ਪੀ ਲਿੱਤੀ ਹੈ ਇੱਕ ਫੈਨ ਖਾਓ ਤੇ ਬਸ ਮੇਰੀ ਛੁੱਟੀ ਬਸ
ਅੱਛਾ ਕਫੀ ਵੈਸੇ ਤਾਂ ਮੈਂ ਸਿਰਫ ਸਵੇਰੇ ਹੀ ਚਾਹ ਪੀਂਨੀ ਤੇ ਦੁਪਹਿਰੇ ਵੈਸੇ ਮੈਂ ਬਣਾਉਂਦੀ ਨੀ ਬਟ ਕਦੀ ਮੇਰਾ ਬੀਪੀ ਲੋਹ ਹੁੰਦਾ ਨਾ ਫਿਰ ਮੈਂ ਕੋਫੀ ਪੀ ਲੈਂਦੀ ਆਾਂ ਮਿੱਠਾ ਥੋੜਾ ਤੇਜ਼ ਵਾਲੀ
ਫਿਰ ਰੋਇਆ ਬੜਾ ਜਿਆਦਾ ਬਸ ਰਾਤੀ ਨਾਲ ਨੇ ਕਲੇਸ਼ ਬੜਾ ਪਾਇਆ ਬਸ ਰਾਤੀ
ਅੱਛਾ ਉਹ ਡਰਿੰਕ ਵਗੈਰਾ ਕਰਕੇ ਅੱਛਾ ਅੱਛਾ
ਸਾਰੇ ਨਿਸ਼ਾਨ ਪੈ ਜਾਂਦੇ ਨੇ ਮੂੰਹ ਤੇ ਨੀਲ ਪੈਂ
ਅੱਛਾ ਅੱਛਾ ਤੇ ਤੁਸੀਂ ਫੇਿਰ ਇੰਝ ਚਲੇ ਗਏ ਆਂਗਣਵਾੜੀ ਹੋਰ ਜਾਣਾ
ਹਾਂ ਜਾਣਾ ਹੀ ਸੀ ਕਿ ਕਰਦੇ
ਅੱਛਾ ਅੱਛਾ
ਸੀਰ ਭੀੜ ਨਿ ਠੀਕ ਹੋ ਰਿਹਾ ਦਵਾਈ ਲੈ ਕੇ ਆਈਆ ਦੇਖੋ ਬਸ ਰਾਤੀ ਬੜਾ ਡਰਾਮਾ ਬਣਾਇਆ ਪੋਗਲ ਵਿੱਚ ਬੜਾ ਡਰਾਮਾ ਬਣਾਇਆ ਇਹਨਾਂ ਨੇ ਬੜਾ ਾ ਬਣਾ ਗਲੀ ਸਾਰੀ ਇਕੱਠੀ ਕਰ ਤੇ ਰਾਤੀ ਉਨਾਂ ਦੇ ਬੂਏ ਭਨ ਸਾਮਨੇਆਂ ਦੇ, ਓ ਏਨੀ ਮੁਸ਼ਕਲ ਸਮਜਾ
ਫੇਰ ਬੇਟੀ ਓਦੇ ਸਾਮਨੇ ਵੀ ਏਂਜ ਕਰ ਦਿਤਾ
ਅੱਛਾ, ਅੱਛਾ।
ਬਸ ਐ ਬੜਾ ਰੋਈ ਵਿਚਰ, ਵਿਚਾਰੀ ਕੈੰਦੀ ਪਾਪਾ ਮੇਰੇ ਸਾਮਨੇ ਮੰਮੀ ਨੂ ਮਾਰੋ ਤੇ ਨਾ ਏਨਾ ਮਾਰੇਆ ਮੁੱਕੇ ਇੰਨੇ ਮੂੰਹ ਤੇ ਮਾਰੇ ਸਾਰਾ ਮੇਰਾ ਸਿਰ, ਪੂਰੀ ਹੱਡੀਆਂ ਦਰਦ ਕਰਦੀਆਂ ਸਿਰ ਦੀਆਂ ਗੱਲਾਂ ਸਾਰੀਆਂ, ਸਾਰੇ ਮੂੰਹ ਤੇ ਨੀਲ ਪੈਗੇ ਨੇ, ਮੈਨੂੰ
ਹੈ ਸ਼ਰਾਬ ਭੈੜੀ ਏ, ਬੜੀ ਭੈੜੀ ਏ ਸ਼ਰਾਬ, ਮੈਨੂੰ ਸਗੋਂ ਨਿ ਦਸਦੇ ਰੈਂਦੇ ਆ, ਬੜਾ ਓ ਹੋਂਦਾ ਐ ਮਨ ਦੇ ਵਿੱਚ, ਕਿ ਦੇਖੋ ਕਿਸੇ ਦੀ ਧੀ ਨੂ ਲੇਆ ਕੇ ਤੂਸੀ ਕੀ ਕਰੇਔ ਏਵੀ
ਰੋਲੀ ਬਸ, ਬਸ ਰੋਲੀਗੀ ਮੈਂ
ਬੋਤ, ਸਗੋਂ ਦੀ ਦੱਸਦੇ ਐ ਮੈਨ ਤੇ ਬੜਾ ਫੀਲ ਹੋਂਦੈ, ਅੱਛਾ
ਹੂੰ, ਬੋਲਆ ਸਾਨੂ ਫੋਨ ਕਾਰਕੇ ਏਨਾ ਸਵੇਰੇ
ਪਰ ਅ ਹੁਣ ਜਾ ਸੂਫੀ਼ ਇਚ ਨੇ ਤਾਂ ਤੇ ਅ ਓ ਹੁੰਦਾ ਹੋਣਾ ਵੀ
ਨਾ, ਨਾ ਅਪਣੀ ਗਲ ਨਾ, ਨਾ ਸਾਰਾ ਯਾਦ ਏ
ਅੱਛਾ, ਯਾਦ ਏ
ਹਾਂ, ਹਾਂ ਯਾਦ ਏ, ਕੈਂਦੇ ਮੇਰੇ ਅਗੇ ਬੋਲੀ ਹੋਣੀ ਏ ਮੈਂ ਤਾਂ ਮਾਰੇਆ ਹੋਣਾ ਹਾਂ, ਬਸ ਹਾਂ, ਬਸ ਹਾਂ, ਬਸ, ਬਸ ਹਾਂ, ਡਿੰਪਲ ਇੰਨਾ ਸਮਜਾਂਦਾ ਰੇਆ ਰਾਤੀ, ਇਨਾ ਸਮਜਾ ਕੇ ਗੇਆ ਹੈਗਾ, ਮਸਾ ਅੰਦਰ ਵੜੇਨ ਛੇ ਸਾਰੀ ਰਾਤ ਨਾ ਓ ਸੁੱਤੀ ਰੋਂਦੀ ਰੀ ਮੈਂ ਵੀ ਸਾਰੀ ਰਾਤ ਨੀ ਸੁੱਤੀ ਮੈਂ ਕੁੜੀ ਵੀ ਪ, ਪੰਦਰਾਂ ਵੀਹ ਦਿਨ ਲਾ ਗੀ ਏ, ਜਾਂਦੇ ਦੇਨ ਰੂਆ ਕੇ ਭੇਜੈ ਜਾਂਦੀ ਨੀ ਸੀ ਪਈ, ਜਾਂਦੀ ਸੇ ਕੈਂਦੀ ਮੰਮੀ, ਤੁਸੀਂ ਪਰੇਸ਼ਾਨ ਓ, ਮੇਰਾ ਮਨ ਛੱਡ ਕੇ ਕਿਵੇਂ ਜਾਓ ਤੂਆਡੇੂ ਮੂੰਹ ਤੇ ਇਨੇ ਨੀਲ ਪਏਦੇ ਨੇ, ਮੈਂ ਕੇਆ ਕੋਈ ਗਲ ਨੀ ਬੇਟੇ
ਹਾਂ ਬ, ਬੇਟੀਆਂ ਨੂ ਸਗੋ ਜਾਦਾ ਹੁੰਦੈ ਸਗੋ, ਪਤੈ ਭਾਵੇਂ ਸੋਰੇ ਬੈਠੀਆਂ ਹੋਨ ਪਰ ਧੇਆਨ ਤੇ, ਮਾਂ ਇਚ ਈ ਹੁੰਦੈ ਨਾ ਆਹੋ
ਪਤਾ ਚਲੇ ਓ ਰਾਤੀ ਰੋਵੇ ਉਥੇ ਰੋਟੀ ਨਾ ਖਾਵੇ ਏਨਾ ਪਰੇਸ਼ਾਨ ਮੁੰਡਾ, ਓ ਕੈਂਦਾ ਮੈਂ, ਮੈਂਵੀ ਦਸ ਪਿਆਰੇ, ਪਤਾ ਕੀ ਉਸ ਟੈਮ ਇਦਾ ਫੋਨ ਆ ਰੇਆ ਸੀ ਅ ਦਸ ਫੋਨ ਆਂਦੈ ਨਾ ਮਾਨੂ ਤਾ
ਹਾਂਜੀ, ਹਾਂਜੀ।
ਦਸ ਵਜੇ ਤਾ ਫੋਨ ਆਂਦੈ, ਹੂੰ ਤੇ, ਫੇਰ ਓ
ਏਂਜ ਹੈ ਵੀ ਵਿਚਾਰਾ ਬਾਰ ਫੇਰ ਟੈਨਸ਼ਨ ਹੋ ਜਾਂਦੀ ਏ
ਤੇ ਓ, ਫੋਨ ਆ ਰੇਆ ਸੀ ਮੈਂ ਚੁਕੇਆ ਨੀ ਓ ਮੈਨੂੰ, ਓਨੇ ਏਕ ਕੀਤਾ ਦੋ ਕੀਤੇ ਤਿਨ ਕੀਤਾ, ਚਾਰ ਕਿਤੇ ਕਰੀ ਚਲੇ ਚੁਕਾ ਨਾ ਏਥੇ ਕਲੇਸ਼ ਪੇਰੇਆ ਸੀ, ਫਿਰ ਓਨੇ ਏਦਾਂ ਉਨੂ ਬੇਚੈਨੀ ਹੋਗੀ ਵੀ ਕੋਈ ਗਲ ਏ ਫੋਨ ਨੀ ਚਕਦੇ ਪੇ ਏਥੇ ਕਲੇਸ਼ ਬੜਾ ਪੇਆਦਾ ਸੀ ਤੇ ਫੇਰ ਓਨੇ ਪਾਪਾ ਨੂ ਕਰਤਾ ਏਨਾਂ ਨੇ ਸਾਰਾ ਦਸਤਾ ਫੇਰ, ਉਨੇ ਫੇਰ ਮੈਨੂ ਕੀਤਾ ਫੇਰ, ਫੇਰ ਓ ਰੋਵੇ ਈ ਰੋਵੇ ਹਾਂ, ਰੋਵੇ ਈ ਰੋਵੇ, ਰੋਵੇ ਈ ਰੋਵੇ ਮੁੰਡਾ ਬਂਦਾ ਮੰਡੇ ਆ ਰੇਆ, ਮੰਡੇ ਆ ਰੇਆ ਅਗੋਂ ਕੈਂਦੇ ਆ ਜਾ, ਕੋਈ ਗਲ ਨੀ ਆਜਾ
ਅੱਛਾ, ਅੱਛਾ, ਨਈ, ਨਈ ਓਨੂ ਕਓ ਤੂ ਨਾ ਆ ਸਗੋ ਐਨ ਤੇ ਓ ਹੋ ਜਾਏਗਾ
ਟਿਕਟਾਂ ਇਨੀ ਮੈੰਗੀਆਂ ਹੈਗੀਆਂ ਨੇ ਹਾਂ, ਟਿਕਟਾਂ ਇਨੀ ਮੈੰਗੀਆਂ ਨੇ
ਹਾਂਜੀ, ਹਾਂਜੀ।
ਪੰਜਾ, ਛੱਪਨ, ਛੱਪਨ ਜ੍ਹਾਰ, ਛੱਪਨ ਜ੍ਹਾਰ ਦੀ ਟਿਕਟ ਏ ਏਕ ਪਾਸੇ ਦੀ
ਅੱਛਾ-ਅੱਛਾ
ਚਲੋ ਟਾਈਮ ਹੋ ਗਿਆ ਹ ਓਕੇ ਓਕੇ